ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ। ਵਧੀਆ ਵਧੀਆ ਤੁਸੀਂ ਦੱਸੋ। ਤੁਹਾਡੇ ਕੀ ਹਾਲ ਚਾਲ ਵਧੀਆ ਵਧੀਆ ਕੀ ਕਰਦੇ ਸੀ ਕੁਛ ਨੀ ਬਸ ਮੈਂ ਉਹੀ ਸੋਚਦੀ ਹੋਈ ਸੀ ਅੱਜ ਮੇਰੇ ਹਸਬੈਂਡ ਇਕੱਲੇ ਕੰਮ ਅਤੇ ਚੱਲੇ ਸੀ। ਤਾਂ ਮੈਂ ਕਿਹਾ ਉਹਨਾਂ ਨੂੰ ਕਿ ਨਾ ਤੁਸੀਂ ਨਾ ਆਪਦੀ ਗੱਡੀ ਲੈਣ ਜਾਣ, ਦੀ ਬਗੈਰ ਤੁਸੀਂ ਕਿਸੇ ਟਰਾਂਸਪੋਰਟ ਤੋਂ ਚਲੇ ਜਾਓ। ਬਸ ਉਹੀ ਗੱਲ ਮੈਂ ਕਿਹਾ ਚਲੋ ਬੰਦਿਆਂ ਨੂੰ ਆ ਇੰਨਾ ਤਾਂ ਉਹ ਹੋਣਾ ਚਾਹੀਦਾ ਹੈ, ਕਿ ਆਪਾਂ ਇਕੱਲੇ ਜਾ ਰਹੇ ਹਾਂ ਤਾਂ ਇਕੱਲੇ ਜਾਣ ਲਈ ਇੰਨਾ ਪੈਟਰੋਲ
ਬਿਲ ਬਿਲਕੁਲ ਬਿਲਕੁਲ ਜਿਵੇਂ ਹੁਣ ਨਾ ਪ੍ਰੋਬਲਮ ਆ ਰਹੀ ਹੈ, ਹੁਣ ਪੈਟਰੋਲ ਦੀ ਦੇਖੋ ਕਿੰਨੀ ਕਟੌਤੀ ਹੋ ਰਹੀ ਹੈ, ਮਹਿੰਗਾਈ ਹੋ ਰਹੀ ਹੈ ਹਨਾ। ਇਹ ਆਪਾਂ ਨੂੰ ਦੇਖਣਾ ਪਏਗਾ ਵੀ ਇੱਕ ਇਵੇਂ ਵੀ ਕਰ ਸਕਦੇ ਹਾਂ ਨਾ ਪਬਲਿਕ ਨਾ ਸੀ ਜਿਵੇਂ ਕੋਈ ਕਲੀਗਸ ਤੁਹਾਡੇ ਘਰ ਦੇ ਕੋਲ ਹੀ ਹੁੰਦੇ ਇੱਕੋ ਜਗ੍ਹਾ ਤੇ ਜਾ ਰਹੇ ਹੁੰਦੇ ਆ। ਤੁਸੀਂ ਉਹਦੇ ਨਾਲ ਵੀ ਗੱਲ ਕਰਕੇ ਕਰ ਸਕਦੇ ਹੋ ਵੀ ਸ਼ੇਅਰਿੰਗ ਕਰ ਲਓ ਤੁਸੀਂ ਹਨਾ ਸ਼ੇਅਰਿੰਗ ਵੀ ਕਰਕੇ ਜਾ ਸਕਦੇ ਹੋ ਹਨਾ। ਪਬਲਿਕ ਟ੍ਰਾਂਸਪੋਰਟ ਤਾਂ ਚਲੋ ਹਈ ਹਈ ਹੈ ਸ਼ੇਅਰਿੰਗ ਵੀ ਕਰ ਸਕਦੇ ਆ।
ਬਿਲਕੁਲ ਸਹੀ ਕਿਹਾ ਤੁਸੀਂ ਮੈਂ ਵੀ ਉਹੀ ਸੋਚਦੀ ਪਈ ਸੀ ਮੈਂ ਕਿਹਾ ਕਿ ਨਾ ਇਹਨਾਂ ਨੂੰ ਇਨਾ ਨਹੀਂ ਪਤਾ ਲੱਗਦਾ। ਕਿ ਮੈਂ ਆਪਦੇ ਲਈ ਗੱਡੀ ਚ, ਪੱਕੇ ਈ। ਚੱਲਦੇ ਪਏ ਸੀ ਤੇ ਮੈਂ ਨਾ ਸਹੀ ਗੱਲ ਹੈ, ਤੁਹਾਡੀ ਮੈਂ ਤਾਂ ਕਿਹਾ ਮੈਟਰੋ ਵੀ ਜਾਂਦੀ ਹੈ। ਦੇਖੋ ਔਫੀਸ ਦੇ ਕੋਲ ਨੇੜੇ ਤੁਹਾਡੇ ਮੈਟਰੋ ਸਟੇਸ਼ਨ ਹੈ, ਤੇ ਤੁਸੀਂ ਮੈਟਰੋ ਵੀ ਯੂਜ ਕਰ ਸਕਦੇ ਹੋ ਚਲੋ।
ਜਾਦੀਆਂ ਨੇ, ਰਾਈਟ ਚ ਵੀ ਚਲੋ ਬੰਦਾ ਚਲ ਜਾਂਦਾ ਚਲੋ ਟ੍ਰੈਫਿਕ ਦੀ ਸਮੱਸਿਆ ਵੀ ਚਲੋ ਹੁੰਦੀ ਹੈ ਹਨਾ, ਜੇ ਇੱਕ ਬੰਦਾ ਪਰਿਵਾਰ ਦਾ ਇੱਕ ਇੱਕ ਬੰਦਾ ਜਾਂਦਾ ਤੇ ਹਰ ਕੋਈ, ਇਹ ਵੱਖਰੀ ਗੱਡੀ ਚੱਕਦਾ, ਵੱਖਰਾ ਵੱਖਰਾ ਵੀ, ਕਲ ਚੁੱਕਦਾ ਹਨਾ ਤੇ ਕੋਸ਼ਿਸ਼ ਇਹੀ ਹੈ ਸਰਕਾਰ ਸਾਨੂੰ ਜਦ ਸਹੂਲਤਾਂ ਦਿੱਤੀਆਂ ਜਾਂ ਕੁਛ ਹੈਗਾ ਆਪਣੇ ਕੋਲ ਹੈਗੀ ਜਦ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਹਨਾ। ਉਸ ਤੇ ਹੀ ਜਾਈਏ ਜਿਵੇਂ ਹੁਣ ਅਸੀਂ ਵੀ, ਤਿਆ ਤੇ ਕੋਸ਼ਿਸ਼ ਅਸੀਂ ਨਾ ਗੱਡੀ ਬਹੁਤ ਘੱਟ ਯੂਜ ਕਰਦੇ ਹਾਂ। ਅਸੀਂ ਆਟੋ ਤੇ ਜਾਂ ਮੈਂ, ਤੇ ਏਦਾਂ ਹੀ ਕਰਦੀ ਕਿਉਂਕਿ ਜ ਕਿਸੇ ਫਰੈਂਡ ਜਾ ਰਹੀ ਹੈ, ਤੇ ਅਸੀਂ ਬਸ ਥੋੜਾ ਵੇਟ ਕਰਦੇ ਹਾਂ ਇਕੱਠੇ ਚਲੇ ਜਾਂਦੇ ਹਾਂ ਸ਼ੇਅਰਿੰਗ ਤੇ ਕਰ ਲੈਨੇ ਹੋਨੇ ਆ। ਜਿਵੇਂ ਟਿਊਸ਼ਨ ਬੱਚਿਆਂ ਨੇ ਜਾਣਾ। ਤੇ ਬੱਚਿਆਂ ਨੂੰ ਇੱਕ ਪਾਸੇ ਉਹ ਲਿਆਂਦੀ ਐ ਦੂਜੇ ਪਾਸੇ ਕਈ ਮੈਂ ਛੱਡ ਆਨੀ ਕੁਝ ਇਸ ਤਰ੍ਹਾਂ ਦਾ ਆਪਾਂ ਕਰ ਲੈਦੇ ਆ ਨਾ।
ਨਹੀਂ ਜਾ ਤਾਂ ਗੱਲ ਬਿਲਕੁਲ ਠੀਕ ਹੈ, ਤੁਹਾਡੀ ਕੀ ਮਤਲਬ ਕੀ ਆਪਸ ਚ ਮਿਲ ਕੇ ਦੇਖੋ ਇੱਕ ਦੂਜੇ ਨਾਲ ਮਿਲ ਕੇ। ਚਲਦੇ ਆਂ। ਤੱਕ ਦੇਖੋ ਆਪਾਂ ਕਿੰਨੀ ਬਚਤ ਕਰ ਲੈਂਦੇ ਆ ਆਪੇ ਕਰ ਲਈ ਕਰਨੀ ਆ ਆਪਾਂ ਹੋਰ ਕਿਸੇ ਲਈ ਥੋੜੀ ਕਰਨੀ ਹੈ।
ਨਾਲ ਇੱਕ ਤਾਂ ਦੇਖੋ ਪਿਆਰ ਵੀ ਬਨਦਾ। ਕਮਨੀਕੇਸ਼ਨ ਪੈਂਦੀ ਆ ਹਨਾ ਆਂਡੇ ਤੋਂ ਆਂਡੇ ਵੈਸੇ ਤੇ ਕੋਈ ਬੁਲੰਦ, ਹਨੀ ਕਿਸੇ ਨੂੰ ਮਤਲਬ ਵੀ ਜਿਵੇਂ ਹਰ ਕੋਈ ਅੱਜ ਕੱਲ ਹਰ ਕੋਈ ਬਿਜ਼ੀ ਆ। ਹਨਾ ਤੇ ਇਸ ਬਹਾਨੇ ਆਪਸ ਚ ਗੱਲਬਾਤ, ਵੀ ਹੋ ਜਾਂਦੀ ਹੈ, ਐਵੇ ਕੌਣ ਪੁੱਛਦਾ ਅੱਜ ਕੱਲ ਕਿਸੇ ਨੂੰ ਕੋਈ ਨਹੀਂ ਪੁੱਛਦਾ ਪਿਆ। ਹਾਂ ਸਾਰੇ ਬਿਜੀ ਹੈ, ਹਨਾ, ਤੇ ਇਦਾਂ ਪਹਿਲੇ ਵੀ ਪਹਿਲਾਂ ਜਮਾਨੇ ਚ, ਦੇਖਿਆ ਨਹੀਂ ਜਦੋਂ ਇਹ ਹਰ ਕੋਈ ਜਾਂਦਾ ਸੀ, ਇੱਕ ਗੱਡੀ ਚ ਤੇ ਗੁਆਂਢੀਆਂ ਨੂੰ ਵੀ ਪੁੱਛ ਲੈਂਦੇ ਸੀ ਕਿਤੇ ਜਾਣਾ ਤੁਸੀਂ। ਹੁਣ ਚਲੋ ਟਰੈਂਡ ਬਦਲ ਗਿਆ।
ਅੱਜ ਪਹਿਲਾਂ ਤਾਂ ਕੀ ਹੁੰਦਾ ਸੀ। ਘਰ ਵਿੱਚ ਦੇਖੋ ਪੁਰੀ, ਤਾਏ ਚਾ ਚ ਸਾਡੇ ਸਬਨਾਂ ਦੇ ਵਿੱਚ ਇੱਕ ਇੱਕ ਗੱਡੀ ਹੁੰਦੀ। ਚ ਉਹ ਰਹਿੰਦੇ ਨਾ ਉਹਦੇ ਵਿੱਚ ਵੀ ਆਪਾਂ ਇੱਕ ਦੂਜੇ ਦੀ ਗੋਦੀ ਚ ਬਹਿ ਕੇ ਚਲੇ ਜਾਂਦੇ ਸੀ।
ਪਿਆਰ ਵੀ ਵੱਧਦਾ ਸੀ, ਹੁਣ ਆਪਾਂ ਘਰ ਵੀ ਵੱਖਰੇ ਕਰ ਲਏ ਗੱਡੀਆਂ ਵੀ ਵੱਖਰੀਆਂ ਕਰ ਲਈਆਂ, ਸ਼ੌਂਕ ਵੀ ਵੱਖਰੇ ਹੋ ਗਏ ਅਹ ਅਗਲਾ ਕਹਿੰਦਾ ਮੈਂ ਪਹਿਲਾਂ ਪਹੁੰਚਦਾ ਆਪਣੀ ਗੱਡੀ ਚ,
ਸਹੀ ਗੱਲ ਹੈ, ਖਰਚੇ ਵੀ ਤਾਂ ਫਿਰ ਵਧਾ ਹੀ ਲਿਤੇ ਆ ਆਪਾਂ ਕਰਕੇ ਸਹੀ ਗੱਲ ਹੈ ਤੁਹਾਡੀ,
ਤੇ ਸਿੰਬਲ ਬਣ ਗਿਆ ਗੱਡੀ ਵੀ, ਹੁਣ ਦੇਖੋ ਪਾਰਕਿੰਗ ਚ ਕਦੀ ਸਾਡੇ ਇੱਥੇ ਕਦੀ ਗੱਡੀ ਕੋਈ ਖੜਦੀ ਨੀ ਸੀ, ਹੁਣ ਗੱਡੀਆਂ ਦੇ ਢੇਰ ਲੱਗੇ ਪਏਂ
ਹੁਣ ਤਾਂ ਪਾਰਕਿੰਗ ਚ ਲਾਣ ਲਈ ਵੀ ਨਾ ਲੋਕਾਂ ਨੂੰ ਕਹਿਣਾ ਪੈਂਦਾ, ਤੁਸੀਂ ਆਪਦੀ ਗੱਡੀ ਸਾਈਡ ਕਰ ਲਓ ਤੁਸੀਂ ਆਪ
ਇਹਦੇ ਪਿੱਛੇ ਹੀ ਦੇਖਲੋ ਕਿੰਨੇ ਕਿੰਨੇ ਝਗੜੇ ਵੱਧ ਰਹੇ ਹੈਂ, ਤੁਸੀਂ ਨੋਟਿਸ ਕਰੋ ਨਿਊਜ਼ ਆਉਂਦੀ ਹੈ ਨਾ, ਵੀ ਅੱਜ ਇੱਥੇ ਉਹ ਹੋ ਗਿਆ ਅੱਜ ਉੱਥੇ ਉਹ ਹੋ ਗਿਆ ਗੱਡੀ ਦੀ ਟਰੈਫਿਕ ਪਿੱਛੇ ਜਗਾ ਨੀ ਦਿੱਤ ਹੁਣ ਵੀ ਕੋਈ ਨਿਊਜ਼ ਆ ਰਹੀ ਸੀ ਟ੍ਰੈਫਿਕ ਪਿੱਛੇ ਹੀ ਲੜਾਈ ਹੋਈ ਹੈ, ਪਤਾ ਕੀ ਹੈ ਪੇਸ਼ਸ ਖ਼ਤਮ ਹੋ ਰਿਹਾ ਲੋਕਾਂ ਚ ਨਾ, ਵੀ ਥੋੜਾ ਜਿਹਾ ਤੁਸੀਂ ਹਮ
ਆਪਾਂ ਵੈਸੇ ਵੀ ਆਪ ਆਪਾਂ ਨੂੰ ਜਿਵੇਂ ਮੈਂ ਵੀ ਹੁਣ ਕਈ ਵਾਰ ਹੁੰਦਾ ਆਪਦੇ ਮਾਈਕ ਕੇ ਜਾਣਾ ਹੁੰਦਾ ਕੱਲੇ ਮੈਂ ਕੱਲੀ ਹਾਂ ਚੱਲ ਤਾਂ ਕੱਲੀ ਜਾਣਾ ਤਾਂ ਮੈਂ ਸੋਚਦੀ ਆਾਂ ਚਲੋ ਮੈਟਰੋ ਤੇ ਚਲੀ ਜਾਈਏ ਆਹ ਹੁਣ ਮੈਂ ਔਟੋ ਵੀ, ਔਟੋ ਲੈਣਾ ਮੈਂ ਲੀ ਲਈ ਕੀ ਆਟੋ, ਮੈਂ ਵੀਹ ਮਿੰਟ ਵੀ ਨੀ ਲੱਗਦੇ ਪਹੁੰਚ ਜਾਂਨੀ ਹਾਂ, ਔਰ ਉਹੀ ਮੈਂ ਔਟੋ ਤੇ ਜਾਵਾਂ ਘੰਟਾ ਲੱਗੋ ਮੈਨੂੰ
ਹੈਨਾ, ਆਪਣੀ ਵੀ ਬੱਚਤ ਪੈਟਰੋਲ ਦੀ ਬੱਚਤ ਹੁਣ ਕਿੰਨੀ ਕਿੱਲਤ ਹੋਈ ਪਈ ਹੈ ਦੇਖਲੋ ਤੁਸੀਂ
ਪੈਟਰੋਲ ਦੀ ਵੀ ਬਚਤ, ਟਾਈਮ ਦੀ ਵੀ ਬਚਤ ਮੇਰੇ
ਸਭ ਹੁੰਦਾ ਦੇਖ ਕੇ ਚਲ, ਦੇਖੋ ਸਭ ਕੁਛ ਨਾ ਸਮੇਂ ਦੇ ਹਿਸਾਬ ਨਾਲ ਜੇ ਆਪਣੇ ਕੋਲ ਸਮਾਂ ਹੈਗਾ ਸਭ ਕੁਛ ਹੈਗਾ ਤੇ ਉਹ ਆਪਾਂ, ਉਹ ਖੁੱਲ ਕੇ ਕਰ ਸਕਦੇ ਹਾਂ ਜੇ ਨਹੀਂ ਹੈਗਾ ਤੇ ਕੁਛ ਉਹਨੂੰ ਤੇ ਉਹਨੂੰ ਥੋੜਾ ਜਿਹਾ ਤੰਗ ਵੀ ਹੋ ਕੇ ਕਰਨਾ ਪੈਂਦਾ ਨਾ ਆਪਾਂ ਨੂੰ ਥੋੜਾ ਤੰਗ ਹੋ ਕੇ ਕਰ ਲੋ
ਦੇਖੋ ਅਗਰ ਸਾਰੀ ਫੈਮਿਲੀ ਜਾਂਦੀ ਹੈ ਜਾਂ ਤਾਂ ਚਲੋ ਬ ਸੋਚਦਾ ਚੱਲ ਕੋਈ ਗੱਲ ਨਹੀਂੀ ਆਪਦੇ ਗੱਡੀ ਲੈ ਕੇ ਚਲੇ ਜਾਓ ਆਪਦੇ ਕਾਰ ਚ ਬਹਿ ਕੇ ਜਾਓ ਫੇਿਰ ਉਹਦਾ ਬੱਚਿਆਂ ਨੂੰ ਵੀ ਮੈ ਸਟੇਸ਼ਨ ਕੌਣ ਚੱਲ ਕੇ ਜਾਏਗਾ ਆਪਾਂ ਤਾਂ ਫਿਰ ਵੀ ਲੋਕ ਚੱਲ ਲੈਂਦੇ ਆ ਥੋੜਾ ਬਹੁਤ
ਹਾਂਜੀ ਬਿਲਕੁਲ ਨੀ ਚੱਲਦੇ ਹੁਣ ਇਸ ਬਾਨੇ ਥੋੜ੍ਹੀ ਵੋਕ ਹੁੰਦੀ ਹੈ। ਕੁਛ ਹੁੰਦਾ ਹਨਾ। ਥੋੜਾ ਸਰੀਰ ਵੀ ਚੱਲਦਾ ਹੈ, ਹੁਣ ਅੱਜ ਕੱਲ੍ਹ ਸਹੂਲਤਾਂ ਕਰ। ਕਰਕੇ ਸਰੀਰ ਵੀ ਨਿਕੰਮੇ ਕਰ ਲਿਆ ਆਪਾਂ ਹਰ ਹਰ ਥਾਂ ਤੇ ਚਲੋ ਗੱਡੀ ਹਰ ਥਾਂ ਤੇ ਚੁੱਕੋ ਗੱਡੀ, ਨਹੀਂ ਮੈਂ ਅਸੀਂ ਤਾਂ ਥੋੜਾ ਜਿਹਾ ਚੱਲਦੇ ਹਾਂ ਵੋਕ ਵਗੈਰਾ ਕਰਕੇ ਨਾ, ਮਤਲਬ ਅਸੀਂ ਗੱਡੀ ਦਾ ਥੋੜ੍ਹਾ ਸ਼ੁਰੂ ਤੋਂ ਹੀ ਘੱਟ ਦੀ ਆਦਤ ਪਾਈ ਹੋਈ ਹੈ।
ਨਹੀਂ ਆਪ ਮੈਂ ਵੀ ਕੀ ਕਰਦੀ ਹਾਂ ਦੇਖੋ ਕੱਲੀ ਉਹ ਤੋਂ ਮੈਟਰੋ ਤੇ ਚਲੀ ਜਾਂਦੀ। ਜਾਂ ਬੱਸ ਚ ਅੱ ਬੱਸ ਵੀ ਅੱਜ ਕੱਲ ਤਾਂ ਲੇਡੀਜ਼ ਲਈ ਫ੍ਰੀ ਹੈ, ਤੁਹਾਨੂੰ ਪਤਾ ਗੌਰਮੈਂਟ ਨੇ ਜਦ ਇੰਨੀ ਸਹੂਲੀਤ ਤਾਂ ਆਪਾਂ ਫਾਇਦਾ ਕਿਉ ਨਾ ਉਠਾਇਆ ਉਸ ਚੀਜ਼ ਦਾ
ਕਿਧਰੇ ਹੁਣ ਅਸੀਂ ਆਪਣੀ ਪਰਸਨਲ ਨਹੀਂ ਉਹ ਕਰਦੇ। ਹੁਣ ਸਰਕਾਰ ਨੇ ਸਾਨੂੰ ਵੀ ਸਹੂਲਤਾਂ ਜਿਵੇਂ ਦਿ ਤੇ ਅਸੀਂ ਬੱਸ ਚ ਜਾਂਦੇ ਹਾਂ। ਠੀਕ ਹੈ, ਕਾਹਦੇ ਵਸਤੇ ਹੁੰਦਾ ਸਾਨੂੰ ਬਸ ਵੀ ਦਿੱਤੀ ਹੈ ਨਾ ਅਸੀਂ ਵੀ ਫਿਰ ਫ੍ਰੀ ਜਾਂਦੇ ਹਾਂ ਕੋਈ ਪੈਟਰੋਲ ਹੁਣ ਦੇਖੋ ਕਿੰਨਾ ਪੈਸਾ ਲੱਗਦਾ। ਪੰਜ ਛੇ ਹਜ਼ਾਰ ਤੋਂ ਘੱਟ ਨੀ ਖਰਚਾ ਆਉਂਦਾ। ਸ਼ੇਅਰਿੰਗ ਵੀ ਕਰੋ ਤਾਂ ਵੀ ਹਜ਼ਾਰ ਪੰਦਰਾਂ ਸੌ ਪੈਂਦਾ, ਫਿਰ ਅਸੀਂ ਸ਼ੇਅਰਿੰਗ ਵੀ ਕਰਦੇ ਹਾਂ ਸਹੂਲਤ ਦੇ ਹਿਸਾਬ ਨਾਲ ਅਸੀਂ ਸ਼ੇਅਰਿੰਗ ਵੀ ਕਰ ਲੈਂਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਅਗਰ ਅਸੀਂ ਬੱਸ ਚ ਚਲੇ ਜਾਈਏ। ਤੇ ਸਾਨੂੰ ਥੋੜ੍ਹਾ ਜਹਾ ਫਾਇਦਾ ਹੋ ਜਾਂਦਾ ਹੈ ਨਾ ਬੱਸ ਜਾਣ ਦਾ ਜਾਂ ਇੱਧਰ ਜਾਣ ਦਾ ਜਦ ਟ੍ਰੇਨ ਚ ਟ੍ਰੇਨ ਚ ਵੀ ਫਾਇਦਾ ਹੋਰ
ਸਹੀ ਗੱਲ ਆ ਤੁਹਾਡੀ
ਸਭ ਤੋਂ ਜ਼ਿਆਦਾ ਤਾਂ ਗੱਲ ਹੈ ਸੇਫਟੀ ਦੀ ਹੈ। ਬੰਦਾ ਕੋਈ ਚਲੋ ਇਕੱਲਿਆਂ ਡਰ ਨਹੀਂ।
ਆਪਾਂ ਦੇਖੋ ਲੇਡੀਜ਼ ਵਗੈਰਾ ਨੇ ਘਰ ਤੋਂ ਜਾਣਾ ਤਾਂ ਉਦਰਲੇ ਬਹੁਤ ਬੜੀ ਸੇਫ ਟੀ ਹੈ ਤਾਂ ਚਲੋ। ਹੁੰਦਾ ਚਾਰ ਚਾਰ ਜਨਾਨੀਆਂ ਮਿਲ ਕੇ ਵੀ ਚਲ ਜਾਂਦੀ।
ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਚਲੇ ਜ ਨਾ ਕਈ ਵਾਰੀ ਚਲੋ ਜਾਮ ਬੰਦੇ ਘਰ ਦੇ ਆਪਣੇ ਵਿਹਲੇ ਨੀ ਨਾ ਹੁੰਦੇ। ਉਹਨਾਂ ਨੇ ਤਾਂ ਦੇਖੋ ਕੰਮ ਵੀ ਕਰਨਾ ਸਭ ਕੁਛ ਕਰਨਾ ਪਰ ਅਸੀਂ ਵੀ ਥੋੜਾ ਜੇਹਾ ਦੇਖਦੇ ਹਾਂ ਬੱਸ ਚ ਨਾਲੇ ਸਹੂਲਿਯਤ ਨਾਲੇ ਫਰੀ ਨਾਲੇ ਚਲੋ ਪੈਟਰੋਲ ਮੈੰਗਾ ਵੇਸਟ ਕਰਨੇਂ ਪੈ ਸੇ।
ਸਹੀ ਗੱਲ ਹੈ, ਤੁਹਾਡੀ ਔਰ ਵੈਸੇ ਵੀ ਦੇਖੋ ਜਿਹੜਾ ਪਬਲਿਕ ਟਰਾਂਸਪੋ ਰਟ ਹੈ, ਉਹਦੇ ਚ ਦੇਖੋ ਸਾਨੂੰ ਆਪ ਅਸੀ ਮਿਲ ਕੇ। ਕੀ ਐਈ ਐ ਹੁੰਦੈ ਚ ਆ ਆਪਾਂ ਜਣੇ ਕਿੰਨੇ ਜ਼ਿਆਦਾ ਹੁਣ ਦੇ ਨੇ ਤਾਂ, ਸੋਚਦੇ ਆਂ ਚਲੋ ਉੱਥੇ
ਹਾਂ, ਤਾ ਲੱਗਦਾ। ਸਭ ਤੋਂ ਵੱਡੀ ਗੱਲ ਤੁਸੀਂ ਇਹ ਨੋਟਿਸ ਕਰਿਓ ਚਲਾਣੀ ਨੀ ਪੈਂਦੀ ਥੱਕਦਾ ਨੀ ਬੰਦਾ ਹੈਨਾ, ਨਹੀਂ ਤਾਂ ਕਈ ਵਾਰੀ ਚਲੋ ਸੁ ਸੋ ਜਾਂਦਾ ਬੰਦਾ, ਆਪਾਂ ਪਿੱਛੇ ਬੈਠੇ ਸੋ ਜਾਂਨੇ ਆਂ। ਤੇ ਚਲਾਣ ਵਾਲਾ ਬੰਦਾ ਵੀ ਇਕੱਲਾ, ਕਈ ਵਾਰੀ ਅੱਖ ਲੱਗ ਜਾਂਦੀ ਹੈ ਉਹਦ ਦੀ ਵੀ। ਨਾਲੇ ਚਲੋ‌ ਬੰਦਾ ਬੋਰ ਹੁੰਦਾ ਸਫ਼ਰ ਕੱਟਦਾ ਨੀ। ਇਵੇਂ ਕੱਠੇ ਜਾਓ ਨਾ ਸਫ਼ਰ ਵੀ ਕੱਟਿਆ ਜਾਂਦੈ। ਗੱਲਾਂ ਕਰਦੇ ਕਰਦੇ ਪਤਾ ਹੀ ਨੀ ਲੱਗਦਾ ਕਿ ਸਫ਼ਰ ਕਿਥ ਕਿੱਥੇ ਗਿਆ।
ਓਹ ਹੁੰਦਾ ਨਾ ਬੱਚੇ ਬੱਚਿਆਂ ਨਾਲ ਬਹਿ ਜਾਂਦੇ ਐ ਵੱਡੇ ਵੱਡਿਆਂ ਨਾਲ ਬਹਿ ਕੇ, ਆਪਦਾ ਆ ਆ ਕਰ ਲੈ ਗੱਲਬਾਤ ਕੀਤੀ, ਜੋ ਮਰਜ਼ੀ ਕਰੋ, ਖਾਇਆ ਪੀਆ ਜੋ ਮਰਜ਼ੀ ਕਰੋ, ਯਾਰ ਏਨੀ ਕੋਈ ਉਹ ਨਹੀਂ ਹੁੰਦੀ।
ਚੱਲ ਹਰ ਇੱਕ ਨਾਲ ਨਾਲੇ ਪਿਆਰ ਵੀ ਵੱਧਦਾ ਆਪਸ ਚ। ਮੇਲ ਜੋਲ ਵੱਧਦਾ ਐ ਐਈ ਤਾਂ ਹਰ ਕੋਈ ਬੈਠਾ ਆਪਣੇ ਘਰ ਕਿਸੇ ਨੂੰ ਕੁੱਛ ਨੀ ਪਤ ਤਾ।
ਸਹੀ ਗੱਲ ਹੈ, ਤੁਹਾਡੀ ਪਰ ਲੋਕਾਂ ਨੂੰ ਅਪ ਸਾਨੂੰ ਦੱਸਣਾ ਪੈਂਦ ਐ ਇਹ ਸਭ ਚੀਜ਼ਾਂ ਲਈ ਦੇਖੋ ਕਈ ਲੋਕੀ ਤਾਂ ਕੱਲੇ ਕੱਲੇ ਜਣੇ ਜਾਂਦੇ ਨੇ ਉਹ ਕੱਲੇ,
ਇਕੱਲੇ ਆਉਂਦੇ ਹੈ, ਬਿਲਕੁਲ ਬਿਲਕੁਲ ਹੈ ਸੱਚ ਹੈ ਆਪਣੀ ਫੈਮਿਲੀ ਚ, ਰਿਲੇਸ਼ਨ ਚ ਦੇਖ ਲੈਣਾ ਜਾਣਾ ਇੱਕੋ ਹੀ ਜਗ੍ਹਾ ਤੇ ਹੋਏਗਾ। ਖਾਲੀ ਜਾ ਰਹੇ ਹੋਣਗੇ ਪਰ ਤੁਹਾਨੂੰ ਨੀ ਬ ਖਾਣਗੇ,
ਉਹ ਪਰ ਇਹ ਕਰਨਗੇ ਨਾ ਕਹਿਣਗੇ ਨਾ ਆਪਾਂ ਤਾਂ ਥੋੜ੍ਹੀ ਦੇਰ ਚ ਜਾਣਾ ਹੈ।
ਹਾਂਜੀ ਅਸੀਂ ਇਦਾਂ ਹਾਂ ਤੇ ਤੁਸੀਂ ਚਲੇ ਜਾਓ ਉਹ ਏਦਾਂ ਕੀ ਕਰਹੇਗਾ ਬਿਲਕੁਲ ਇਹ ਤਾਂ ਹੈਗੀ ਹੈ, ਰਐਲਿਟੀ ਅੱਜ ਅੱਜ ਕੱਲ ਦੇ ਅੰਦਰ ਦੇ ਆ ਨੀ ਕਿਸੇ ਦੇ ਅੰਦਰ ਨਾ ਕੁੱਛ ਇਹ, ਕਰਦੇ ਹੁੰਦੇ ਤੇ ਇੰਨਾ ਥੋੜ੍ਹੀ ਨਾ ਪੋਲਿਊਸ਼ਨ ਤੇ ਉਹ ਵੱਧਦੇ ਥੋੜ੍ਹਾ ਜਿਹਾ ਆਪਣਾ ਵੀ ਫ਼ਾਇਦਾ ਹੁੰਦਾ। ਫਿਲ ਆਪਾਂ ਸੋਚਿਆ ਹੁੰਦਾ ਨਾ। ਵੀ ਸਾਰਿਆਂ ਨੇ ਮਿਲ ਕੇ ਤੇ ਪੋਲਿਊਸ਼ਨ, ਫਿਰ ਵੀ ਨਾ ਹੁੰਦਾ।
ਤਾਂ ਆਪਦੇ ਲਈ ਕਰਨਾ ਆਪਦਾ ਫਾਇਦਾ ਦੇਖੋ ਪੋਲਿਊਸ਼ਨ ਹੋ ਜ਼ਿਆਦਾ ਹੋਏਗਾ ਤਾਂ ਕਿਹਨੂੰ
ਤੈਨੂੰ ਸਭ ਨੂੰ ਹੀ ਪ੍ਰੋਬਲਮ ਐ ਸਾਨੂੰ ਵੀ ਐ ਸਭ ਨੂੰ ਹੀ ਐ। ਕਿਹਦੇ ਲਈ ਹੁੰਦਾ ਹੈ ਸਭ ਸਾਡੇ ਵਾਸਤੇ ਆ।
ਨਹੀਂ ਸਹੀ ਗੱਲ ਆ ਤੁਹਾਡੀ, ਮੈਨੂੰ ਤਾਂ ਆ ਵਧੀਆ ਲੱਗਦਾ ਸਗੋਂ ਮਤਲਬ ਸਾਰਾ, ਮਤਲਬ ਦੇਖੋ ਜਿੱਥੇ ਪਬਲਿਕ ਟਰਾਂਸਪੋਰਟ, ਯੂਜ ਕਰ ਸਕਦੇ ਹਾਂ ਉੱਥੇ ਪਬਲਿਕ ਕਰੋ, ਜਿੱਥੇ ਆਪਾ ਕਰ ਸਕਦੇ ਆ ਆਪਾ ਕਰੋ।
ਉਵੇਂ ਤਾਂ ਚਲੋ ਗੱਡੀ ਲੈ ਜਾਓ ਆਪਣੀ ਹਨਾ।
ਸਹੀ ਗੱਲ ਹੈ, ਤੁਹਾਡੀ ਬਸ ਲੋਕਾਂ ਉਹੀ ਤਾਂ ਹੈ ਲੋਕਾਂ ਨੂੰ ਵੀ ਸਮਝਾਣਾ ਪੈ ਰਾਸ
ਪਤਾ ਕੀ ਇਹ ਇਹ ਆਪਾਂ ਇਹ ਹਾਂ ਨ ਮੈਨੂੰ ਵੀ ਵਧੀਆ ਲੱਗਿਆ ਤੁਹਾਡਾ ਇਹ ਮੈਂ ਵੀ ਆਪਣੇ ਗਰੁੱਪ ਚ ਸ਼ੇਅਰ ਕਰਾਂਗੀ ਤੁਸੀਂ ਵੀ ਕੋਈ ਗਰੁੱਪ ਹੈਗੇ ਆ ਨਾ ਜਿਵੇਂ
ਹਾਂਜੀ ਹਾਂਜੀ ਬਿਲਕੁਲ ਜ਼ਰੂਰ ਸ਼ੇਅਰ ਕਰਾਂਗੀ ਮੈਂ ਵੀ
ਚਲੋ ਜੇ ਅਗਲੀ ਵਾਰ ਸਾਨੂੰ ਵਧੀਆ ਰਿ ਨਾ ਵੀ ਹਾਂ ਅੱ ਚ ਫੈਦਾ ਹੈਗਾ ਆਪਾਂ ਹੋਰ ਜਿਹੜੇ ਆਪਣੇ ਗਰੁੱਪ ਹੈ ਕਿਟੀ ਗਰੁੱਪ ਹੋਏ ਫੈਮਿਲੀ ਗਰੁੱਪ ਹੋਏ ਆਪਾਂ ਉਹਨਾਂ ਚ ਆਪਣੇ ਆਈਡੀਏ ਕਰਾਂਗੇ ਕੋਈ ਤਾਂ ਸੁਣੇਗਾ ਆਪਣੀ ਗੱਲ
ਨਹੀਂ ਕੋਈ ਨਾ ਉਹ ਧੀਰੇ ਧੀਰੇ ਕਰਕੇ ਦੇਖੋ ਜਿਹੜਾ ਆਪਾਂ ਗਰੁੱਪ ਚ ਪਾਵਾਂਗੇ
ਹਾਂਜੀ ਹਾਂ ਬਿਲਕੁੱਲ ਬਿਲਕੁੱਲ ਬਿਲਕੁੱਲ ਕੁੱਛ ਸਿੱਖਾਂਗੇ ਬਿਲਕੁੱਲ ਬਿਲਕੁੱਲ ਸ਼ੁਰੂਆਤ ਤਾਂ ਕਰੀਏ ਆਈਡੀਆ ਤਾਂ ਹੈ ਨਾ ਵਧੀਆ ਚਲੋ ਬਿਲਕੁੱਲ ਬਿਲਕੁੱਲ ਬਿਲਕੁੱਲ ਬਿਲਕੁੱਲ ਬਿੱਲ ਚਲੋ ਠੀਕ ਹੈ ਜੀ ਮੈਨੂੰ ਵਧੀਆ ਲੱਗਿਆ ਤੁਸੀਂ ਵੀ ਕਰਿਓ ਮੈਂ ਵੀ ਕਰਾਂਗੀ ਠੀਕ ਹੈ ਐਡ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।